ਬਹੁਤ ਪਿਤਾ ਜੀ।
ਤੁਹਾਡੀਆ ਤੇ ਗੱਲਾਂ ਹੀ ਬੜੀਆਂ ਵਧੀਆ ਲੱਗੀਆਂ ਨੇ ਮੈਨੂੰ।
ਅੱਛਾ ਜੀ, ਚਲੋ ਵਧੀਆ। ਤੁਸੀਂ ਕਰ ਲਿਆ ਕਰੋ ਕੌਲ ਮੈਂ ਵੀ ਤੁਹਾਨੂੰ ਕਰ ਲਿਆ ਕਰੂੰਗੀ।
ਹ ਹ ਹ।
ਹਾਂਜੀ।
ਠੀਕ ਹੋਰ ਸੁਣਾਓ?
ਹੋਰ ਤੁਸੀਂ ਦੱਸੋ ਤੁਸੀਂ ਕੀ ਬਣਾ ਰਹੇ ਹੋ ਹੁਣ ਇਸ ਟਾਈਮ 'ਤੇ?
ਅਸੀਂ ਤੇ ਬਸ ਹੁਣ ਰੋਟੀ ਖਾ ਕੇ ਬੈਠੇ ਆ।
ਅੱਛਾ ਤੁਸੀਂ ਲੇਟ ਖਾਂਦੇ ਹੋ।
ਰੋਟੀ ਸਾਡੀ ਲੇਟ ਹੀ ਹੋ ਜਾਂਦੀ ਹੈਏ ਤਿੰਨ ਵੱਜ ਜਾਂਦੇ ਨੇ।
ਅੱਛਾ ਹਾਂ ਹੋ ਜਾਂਦਾ ਜੀ ਫਿਰ ਤੁਸੀਂ ਮਤਲਬ ਵੀ। ਦੁਬਾਰਾ ਬਣਾਣੇ ਸਬਜ਼ੀ ਵਗੈਰਾ ਜਿਹੜੇ ਸਵੇਰੇ ਬਣੀ ਹੁੰਦੀ ਓਹੀ ਖਾਣੇ ਓ।
ਨਾ ਸਬਜ਼ੀ ਸਵੇਰੇ ਬਣ ਜਾਂਦੀ ਆ।
ਅੱਛਾ-ਅੱਛਾ ਸਾਡੀ। ਜਿਵੇਂ ਹੁਣ ਸਾਡੇ ਸ਼ਾਮ ਨੂੰ ਬਣਦੀ ਐ ਜਿਵੇਂ ਹੁਣ ਅਸੀਂ ਬਣਾਵਾਂਗੇ। ਜਿਹੜੀ ਵੀ ਬਣਾਉਣੀ ਐ ਬਸ ਉਹਨੂੰ ਸਵੇਰੇ ਖਾ ਲਵਾਂਗੇ। ਹਾਂ ਸਾਡੇ ਇੱਧਰ ਐ ਉਥ ਸਾਰਿਆਂ ਦੀ ਲਗਭਗ
ਸ਼ਾਮ ਨੂੰ ਬਣਾ ਕੇ ਤੁਸੀਂ ਸ਼ਾਮੀ ਵੀ ਖਾ ਲੈਂਦੇ ਹੋ ਸਵੇਰੇ ਵੀ ਖਾ ਲੈਂਦੇ ਹੋ। ਅੱਛਾ ਦੁਪਹਿਰੇ ਦੀ ਬਾਹਰ ਬਣਾਦੇ ਓ ਫਿਰ।
ਨਹੀਂ ਸਾਡੇ ਦੁਪਹਿਰੇ ਜਿਵੇਂ ਦੇਖੋ ਵੀ ਚਾਰ ਹੁੰਦੇ ਨੇ ਸਾਡੇ ਜ਼ਿਆਦਾਤਰ ਮਿਰਚ ਅੰਬ ਨਿੰਬੂ, ਚਟਨੀ, ਮਿੱਸੀਆਂ ਰੋਟੀਆਂ ਨਾਲ ਮਾਖਣ ਨਾਲ ਖਾ ਲੈਂਦੇ ਨੇ ਐਵੇਂ ਵੀ ਐਵੇਂ ਖਾ ਲੈਂਦੇ ਨੇ ਕੀ।
ਅੱਛਾ।
ਹਾਂਜੀ। ਮੀਸੀਆ ਹਾਂ ਚਾਰ, ਮਿਰਚ, ਨਿੰਬੂ, ਅੰਬ ਮਤਲਬ ਕਈ ਚੀਜ਼ ਐਹੀ ਜਿਹੀ ਹੁੰਦੀਆਂ ਨੇ ਮਿਕਸ ਜੀ। ਹਾਂਜੀ ਫਿਰ ਉਹਦੇ ਨਾਲ ਦੁਪਹਿਰੇ ਖਾ ਲੈਂਦੇ ਨੇ। ਜਾਂ ਅਸੀਂ ਚਟਨੀ ਬਣਾਈ ਲੈਣੇ ਪਿਆਜ਼ ਤੇ ਟਮਾਟਰ ਦੀ ਉਹ ਬਣਾ ਕੇ ਰੱਖ ਲੈਂਦੇ। ਫਰਿੱਜ 'ਚ ਵੀ ਜਦੋਂ ਲੋੜ ਪੈਂਦੀ ਖਾ ਲੈਂਦੇ ਆ।
ਠੀਕ ਏ।
ਜਾ ਜਾ ਕਈ ਵਾਰ ਜਿਵੇਂ ਆਪਾਂ ਰਾਈਸ ਵਗ਼ੈਰਾ ਬਣਾ ਲੈਣੇ ਹਾਂ ਦੁਪਹਿਰੇ।
ਹਾਂ। ਸਾਡੇ ਲੱਸੀ ਲੁੱਸੀ ਵੀ ਹੁੰਦੀ ਹੋਣੀ ਨਾ ਘਰ।
ਲੱਸੀ ਉਹ ਆਪਣੀ ਮਰਜ਼ੀ ਐ ਜੀ ਜਦੋਂ ਮਤਲਬ ਜਿਵੇਂ ਸਾਨੂੰ ਦੇਸੀ ਘਿਓ ਦੀ ਲੋੜ ਹੁੰਦੀ ਆ ਅਸੀਂ ਉਦੋਂ ਬਣਾ ਰ ਨਿਕ ਲੈਂਦੇ ਦੁੱਧ ਹੀ ਮੱਖਣ ਬਣਾ ਲੈਂਦੇ ਆ ਫਿਰ ਜਦੋਂ ਐਂ ਲੱਗਦਾ ਦੇਸੀ ਘਿਓ ਸਾਡੇ ਮਤਲਬ ਵੀ ਜਿੰਨੀ ਸਾਨੂੰ ਲੋੜ ਐ ਓਨਾ ਪੂਰਾ ਹੋ ਗਿਆ ਪੰਜ ਚਾਰ ਕਿੱਲੋ ਫਿਰ ਅਸੀਂ ਬੰਦ ਕਰ ਦਿੰਦੇ ਆ ਜੀ।
ਅੱਛਾ।
ਹਾਂ, ਵੀ ਫਿਰ ਅਸੀ ਡੇਅਰੀ ਚ ਦੁੱਧ ਪਾ ਦਿੰਦੇ ਹਾਂ।
ਤੁਹਾਡਾ।
ਹਾਂਜੀ। ਵੀ ਹੁਣ ਜਿਵੇਂ ਹੁਣ ਗਰਮੀ ਐ ਹੁਣ ਮਤਲਬ ਖੇਚਲਾ ਜੀ ਕਰਨੀ ਔਖੀ ਲੱਗਦੀ ਆ ਨਾ ਵੀ ਦੁੱਧ ਬਣਾਓ ਜਾਂ ਕੁਛ ਰਿਡਕੋ ਵੀ ਜਮਾਓ। ਤੇ ਮਾਖਣੀ ਕੱਢੋ ਵੀ ਦੁੱਧ ਫਰ ਕਿਉਂ ਮਾਖਣੀ ਨੂੰ ਗਰਮ ਕਰੋ ਫਿਰ ਘਿਓ ਬਣਦਾ ਫਿਰ ਫਿਰ ਗਰਮ ਕਰੋ। ਕਿੰਨੀ ਖਿਚਲਾਾਈ ਹੋ ਜਾਂਦਾ, ਕਿੰਨਾ ਕੰਮ ਹੋ ਜਾਂਦਾ ਗਰਮੀ 'ਚ ਪਰ ਹੁਣ ਨੀ ਬਣਾਉਂਦੀ, ਜਦੋਂ ਮੌਸਮ ਠੀਕ ਹੁੰਦਾ ਮਤਲਬ ਜਿਵੇਂ ਆਪਨਾ ਅਕਤੂਬਰ, ਨਵੰਬਰ
ਹਾਂਜੀ।
ਓਦੋਂ ਬਣਾ ਲੈਨੇ ਆਂਗੀ ਵੀ ਜੇੜਾ ਸਾਨੂੰ ਵੀ ਮਤਲਬ ਵੀ ਸਰਜੇ ਕਾਫੀ ਟੈਮ।
ਅੱਛਾ।
ਹਾਂ
ਤਹਾਡਾ ਤੇ ਘਰ ਦਾ ਪਿਓਰ ਘਿਉ ਹੁੰਦਾ ਫਿਰ ਤੇ
ਹਾਂਜੀ ਘਰ ਦਾ ਏਧਰ ਤਾਂ ਬਿਕਦਾ ਵੀ ਆਮ ਹੀ ਜਿਵੇਂ ਮਤਲਬ ਵੀ ਹਜ਼ਾਰ ਰੁਪ ਕਿੱਲੋ ਬਾਰ੍ਹਾਂ ਸੌ ਰੁਪਏ ਕਿੱਲੋ ਐ ਦੇ ਬਿਕ ਜਾਂਦਾ ਜੇ ਕਿਸੇ ਨੇ ਵੇਚਣਾ ਹੋਵੇ।
ਖਾਲਿਸ ਘਿਉਂ ਹੁੰਦਾ ਹੈ ਨਾ
ਹਂਜੀ
ਕਿ ਉਹ ਖਾਣ ਹੁੰਦਾ ਮੈਂ ਕਿਹਾ
ਹਾਂਜੀ ਪਿਓਰ
ਹਾਂ।
ਅਤੇ ਮੱਝਾਂ ਦੇ ਦੁੱਧ ਤੋਂ ਵਧੀਆ ਦਹੀਂ ਵਧੀਆ ਬਣਦੀ ਹੈ। ਮਤਲਬ ਹਾਂ ਜਿਵੇਂ ਵੇਰਕਾ ਵੁਰਕਾ ਦਹੀਂ ਲੈ ਲੈਂਦੇ ਹਾਂ। ਜਾਂ ਕੋਈ ਵੀ ਮਤਲਬ ਮੁੱਲ ਦੀ ਆਪਾਂ ਕਹਿ ਦਿੰਦੇ ਹਾਂ। ਉਹ ਤਾਂ ਖੱਟੀ ਉਹ ਬਹੁਤ ਜ਼ਿਆਦਾ ਹੁੰਦੀ ਐ।
ਕੋਈ ਓਰੀਜਨਲ ਥੋੜ੍ਹੀ ਹੁੰਦੀ ਉਹ ਤੇ।
ਹਾਂ। ਹਾਂਜੀ ਉਹ ਹੁਣ ਦੇਖੋ ਕਿੰਨੇ ਕਿੰਨੇ ਦਿਨ ਆਪਣੇ ਘਰ ਆਪਾਂ ਦਹੀ ਮੰਨ ਲਓ ਜੇ ਸਵੇਰੇ ਰਾਤ ਜਮਾਈ ਅੱਜ ਸਵੇਰੇ ਬਣੀ ਆਪਾਂ ਖਾਧੀ। ਉਹਨੂੰ ਆਪਾਂ ਜੇ ਦੋ ਦਿਨਾਂ ਬਾਅਦ ਵੀ ਖਾਵਾਂਗੇ ਤਾਂ ਵੀ ਆਪਾਂ ਨੂੰ ਖਟਿਆਸ ਜੀ ਹੋ ਜਾਂਦੀ ਆ ਉਹਦੇ ਚੋਂ। ਜੇ ਆਪਾਂ ਫਰਿੱਜ ਚ ਵੀ ਰੱਖੀ ਰੱਖਦੇ ਹਾਂ ਉਹ ਦੇਖੋ ਤੁਸੀਂ ਵੀ ਕਿੰਨੇ ਕਿੰਨੇ ਦਿਨ ਪਸ ਚ ਕਿਦੇ ਪੀਪੀਆਂ ਚ ਰਹਿੰਦੀਆਂ ਆ ਨਾ ਦਹੀ। ਕੀ ਬਣਦਾ ਪਾਉਂਦੇ ਨੇ ਪੀੜ, ਓ ਖ਼ਰਾਬ ਵੀ ਨੀ ਹੁੰਦੀ।
ਠੀਕ ਏ।
ਹਾਂ ਹੁਣ ਜਿਵੇਂ ਆਪਾਂ ਤਾਂ ਮਿੱਟੀ ਦੇ ਬਣ ਸਾਡੇ ਤਾਂ ਕੁਹਾਣੇ ਹੁੰਦੇ ਨੇ ਚੱਕਰ ਹੀ ਨੀ ਹੁੰਦੇ ਆਪਣੇ ਜਿਵੇਂ ਮਿੱਟੀ ਦੀਆਂ।
ਹਾਂ, ਹਾਂ।
ਉਨਾਂ ਚ ਬਣਾਉਂ ਹ ਅਸੀਂ ਵੀ ਉਹ ਵਧੀਆ ਠੰਡੀ ਦਹੀ ਹੁੰਦੀ ਹੈ।
ਹਾਂ
ਵਧੀਆ ਲਹਿੰਦੀ ਹੈ।
ਦੇਖੋ ਉਹਦੇ ਤੇ ਕੁਛ ਨਾ ਕੁਛ ਮਿਲਾਵਟ ਹੋਏਗੀ ਜ਼ਰੂਰ
ਹਾਂਜੀ ਜ਼ਰੂਰ ਪੱਕਾ
ਹਾਂ
ਹੁਣ ਕਈ ਵਾਰ ਚਲ ਲੈਣੀ ਪੈ ਜਾਂਦੀ ਹੈ ਵੀ ਕਈ ਵਾਰ ਜਿਵੇ ਕੋਈ ਗੈਸ ਵਗੈਰਾ ਆ ਜਾਂਦੇ ਨੇ ਕਈ ਵਾਰ ਬਾਈ ਚਾਂਸ ਤਾਂ ਆਪਣੇ ਘਰੇ ਜਮਾਈ ਹੋਈ ਨਹੀਂ ਹੁੰਦੀ, ਲੈਣੀ ਤਾਂ ਪੈ ਜਾਂਦੀ ਬੱਸ ਇੱਕ ਮਜਬੂਰੀ ਹੁੰਦੀ ਹੈ। ਹਾਂ, ਤੁਸੀਂ ਘਰੇ ਬਣਾਉਂਦੇ ਹੋ, ਕੀ ਮੁੱਲ ਦੀ ਲੈਂਦੇ ਹੋ?
ਨਾ ਮੁੱਲ ਦੀ ਲੈਂਨੇ ਆ ਵੇਰਕਾ ਦੀ।
ਅੱਛਾ, ਤੁਸੀਂ ਜਿਵੇਂ ਤੁਸੀਂ ਦੁੱਧ ਮੁੱਲੇ ਲੈਂਦੇ ਹੋਵੋਗੇ।
ਦੁੱਧ ਤੁਸੀਂ ਹੁਣ ਲੈਂਦੇ ਆ ਵੇਰਕਾ ਦਾ।
ਅੱਛਾ ਵੀ ਜੇ ਤੁਸੀਂ ਦੁੱਧ ਮੋਣ ਲੈ ਕੇ ਸੀ। ਚੋ ਵੀ ਆਪਦੇ ਘਰ ਹੱਥ ਨਾਲ ਜਮਾਈ ਹੋਈ, ਤਾਂ ਹੋ ਜਵੇ ਤੁਸੀਂ ਦੁੱਧ ਗਰਮ ਕਰਕੇ ਜਮਾ ਲਿਆ ਕਰੋ।
ਇਹ ਗੱਲ ਹੋ ਜਾਂਦੀ ਹੈ ਉਹਦੇ ਤੋਂ ਦਹੀਂ ਨਹੀਂ ਜੰਮਦੀ ਦੇਖੋ।
ਕਿਵੇਂ।
ਉਹ ਜਿਵੇਂ ਅਸੀਂ ਵੇਰਕਾ ਦਾ ਦੁੱਧ ਲੈਂਨੇ ਨਾ ਉਹਦੀ। ਹਾਂ ਤੇ ਬਾਜ਼ਾਰ ਚ ਦਹੀ ਵੇਖੋ, ਕਿਨੀ ਅੱਛੀ ਹੁੰਦੀ ਏ ਗਾੜੀ।
ਅੱਛਾ, ਹੋ ਸਕਦੀ ਇਹ ਚੀਜ਼
ਹੁੰਦਾ ਤਾਹੀ ਉਹ ਜਮਦੀ ਹੈਗੀ ਆਹ
ਤੇ ਜਿਵੇ ਇੱਧਰ ਤਾਂ- ਜਿਵੇ ਕੋਈ ਲੱਸੀ ਰਿੜਕਦਾ ਹੋਵੇ ਜਿਵੇ ਇਕ ਮੰਨ ਲਓ ਇਕ ਘਰ ਰਿੜਕਦਾ ਤਾਂ ਦੂਜੇ ਸਾਰੇ ਘਰ ਉਹਨਾਂ ਤੋ ਲੈ ਵੀ ਲੈਦੇ ਨੇ ਐ ਵੀ ਚੱਲ ਜਾਂਦਾ ਇਥੇ ਤਾਂ
ਹਾਂ, ਬਸ ਸ਼ਹਿਰਾਂ ਵਿਚ ਦੇਖੋ ਕੌਣ ਰਿੜਕਦਾ ਲੱਸੀ ਤੇ
ਹਾਜੀ, ਵੈਸੇ ਹੁਣ ਸ਼ਹਿਰਾਂ 'ਚ ਵੀ ਪਿੰਡਾਂ ਦੇ ਦੁੱਧ ਪਹੁੰਚਣ ਤਾਂ ਲੱਗ ਗਿਆ ਵੀ ਇਕ ਬਹੁਤ ਲੋਕ ਲੈਦੇ ਨੇਗੇ
ਹਾਂ-ਹਾਂ ਪਿੰਡਾਂ ਵਿਚ ਪਿੰਡਾਂ 'ਚ ਦੂਧ ਆਉਂਦਾ ਹੈਗਾ ਏ ਪਰ ਕਈ 'ਚ ਦੇਖੋ ਨੀਰਾ ਪਾਣੀ ਦਿੰਦੇ ਨੇ ਜਾ-
ਅੱਛਾ ਹਾਂ ਇਹ ਵੀ ਐ।
ਮਿਲਾਵਟ ਬੜੀ ਕਰਦੇ ਨੇ
ਹਾਂਜੀ ਸਾਡੇ ਇੱਧਰ ਤਾਂ ਮਤਲਬ ਵੀ ਮੈ- ਵੀ ਮਿਲ ਤਾਂ ਜਾਂਦਾ, ਵੀ ਥੋੜੇ ਜਹੇ ਪਿੰਡ 'ਚ ਡੇਅਰੀ 'ਚ ਤਾਂ ਕਿੰਨਾ ਮਰਜ਼ੀ ਲੈ ਲੋ ਘਰ ਦਾ ਕਹਿ ਕੇ ਵੀ ਡੈਰੀ ਵਾਲੇ ਭਾਈ ਦੇ ਦਿੰਦੇ ਨੇ ਇਕ ਸਾਈਡ ਦਾ ਰੱਖ ਕੇ ਜਿਦਾ ਜੇ ਦੁੱਧ ਹੁੰਦਾ ਪਰ- ਵੀ ਜੇ ਆਪਾਂ ਹੁਣ ਕਿਸੇ ਦੇ ਘਰੋ ਲਾਉਨੇ ਆ ਉਹ ਕਿਲੋ ਦੋ ਕਿਲੋ ਨ ਦਿੰਦੇ ਵੀ ਜਿਵੇ ਪੰਜ-ਚਾਰ ਕਿਲੋ ਲੈਣਾ ਹੋਵੇ ਫਿਰ ਤਾਂ ਮਿਲ ਜਾਂਦਾ ਕਿਨਾ ਮਰ ਕਿਨੇ ਮਰਜ਼ੀ ਲੰਬੇ ਟਾਈਮ ਲੈ ਲੈ ਲਓ ਵੀ ਜਿਵੇ ਆਪਾ ਘੱਟ ਦਾ ਕੁਆਂਟਿਟੀ ਲੈਣੀ ਹਾਂ ਜਿਵੇ ਕਿਲੋ ਜਾਂ ਦੋ ਕਿਲੋ ਉਹ ਨੀ ਛੇਤੀ ਮਿਲਦਾ
ਅਛਾ-
ਹਾਂ ਐਵੇਂ ਹੋਇਆ।
ਹਾਂ ਚਲੋ ਅਗਰ ਘਰ ਹੈਗੇ ਨੇ ਨਾ, ਸਾਡੇ ਕੋਲ ਡੰਗਰ ਤੇ ਉਹਨਾਂ ਵਰਗੀ ਕੋਈ ਰੀਸ ਈ ਹੁਣ ਇਹ ਘਰ ਦੀ ਮੱਝ ਏ ਘਰ ਦੀ ਗਾਂ ਏ।
ਹਾਂਜੀ।
ਘਰ ਦਾ ਦੂਧ ਹੋਵੇ ਤੇ ਦੇਖੋ ਕਿੰਨੀ ਵਧੀਆ ਗੱਲ ਹੈਗੀ
ਖੇਚਲਾ ਵੀ ਬਹੁਤ ਜਾਦਾ ਹੁੰਦੀ ਹੁਣ ਮਛਰ ਹੋ ਰਿਹੈ। ਹੁਣ ਉਹਨਾ ਨੂੰ ਮੱਛਰਦਾਨੀਆਂ ਲਾਓ ਫਿਰ ਉਹਨਾਂ ਨੂੰ ਮਤਲਬ ਵੀ ਧੂੰਆਂ ਕਰੋ ਵੀ ਮੱਛਰ ਨਾਲ ਲੜੇ ਉਹਨਾਂ ਤੇ- ਖੇਚਲਾ ਵੀ ਬਹੁਤ ਕਰਨੀ ਪੈਦੀ ਹੈ, ਜ ਰਾਤ ਨੂੰ ਤਾਂ ਬਾਹਲਾ ਜਾਦਾ ਕੰਮ ਵਧ ਜਾਂਦਾ ਹੈਗਾ।
ਅੱਛਾ! ਤੁਸੀਂ ਮੱਛਰਦਾਨੀ ਵੀ ਲਗਾਂਦੇ ਆ ਮੱਝ ਨੂੰ।
ਹਾਂਜੀ ਸਾਡੇ ਮਤਲਬ ਬਹੁਤ ਵਡੀ ਮੱਛਰਦਾਨੀ ਐ, ਜਿਥੇ ਮੱਝ ਬਨਦੇ ਆਗੇ ਸ ਸਾਰੀ ਜਗ੍ਹਾ 'ਚ ਲਾ ਦਿੰਦੇ ਆ ਵੀ ਮਾੜਾ-ਮੋਟਾ ਇਧਰ ਉਧਰ ਵੀ ਨਾ ਜਾਵੇ
ਅੱਛਾ!
ਹਾਂਜੀ ਮੱਛਰਦਾਨੀ ਲੋਨੇ ਆ ਹਾਂ ਮਤਲਬ- ਹਾਂਜੀ ਫਰੋਇਡੋ ਮਤਲਬ ਆਪਣਾ ਗੋਬਰ ਜਾ ਆਪਾ ਗੋਹਾ ਕਹਿ ਦਿੰਦੇ ਆ ਉਹ ਜਮਾ ਹੀ ਉਹਨਾ ਨੂੰ ਮਤਲਬ ਜੋ ਉਹ ਕਰਦੇ ਨੇ ਵੀ ਪਤਾ ਵੀ ਨੀ ਕਿਤੇ ਇਥੇ ਕੁਛ ਕਰਿਆ ਹੋਇਆ ਹੈਗਾ ਜਮਾਂ ਈ ਜਿਵੇ ਮੱਝਾਂ ਦੇ ਗੱਦੇ ਹੁੰਦੇ ਨੇ
ਆ।
ਸਾਰੇ ਖਰਾਬ ਕਰ ਦਿੰਦੀਆਂ ਨੇਗੀਆਂ, ਜਿਵੇ ਅਸੀ ਕਲ ਮੱਛਰਦਾਨੀ ਲਾਈ ਅਜ ਬਿਲਕੁਲ ਸਾਫ਼- ਸਾਫ਼ ਪਿਆ ਸਾਰਾ ਕੁਛ-
ਅਛਾ-
ਹਾਂਜੀ- ਧੂੰਆਂ ਕਰ ਦੋ ਮੱਛਰਦਾਨੀ ਲਾ ਦੋ ਵੀ ਨਾ ਬਹੁਤ ਫ਼ਰਕ ਪੈ ਜਾਂਦਾ ਜੀ।
ਹਾਂ ਬਸ ਖੇਚਲ ਤੇ ਦੇਖੋ ਹੈ ਈ ਏ-
ਹਾਂ ਖੇਚਲਾ ਤਾਂ ਹੈਗੀ ਜੀ ਕੁੱਝ ਆਪਾ ਕੋਈ ਵੀ ਚੀਜ਼ ਵਧੀਆ ਖਾਣੀ ਹੈ ਜਾਂ ਪੀਣੀ ਹੈ ਜਾਂ ਵਧੀਆ ਖਾਣਾ ਪਾਉਣ ਪਾਉਣਾ ਵੀ ਵਧੀਆ ਜੇ ਆਪਾਂ ਕੱਪੜਾ- ਲੀੜਾ ਤਾਂ ਵੀ ਮਤਲਬ ਖੇਚਲਾ ਤਾਂ ਕਰਨੀ ਪੈਂਦੀ ਆ ਜੀ।
ਖੇਚਲ ਤੇ ਹੈ ਈ ਐ ਸਹੀ ਗੱਲ ਹੈ।
ਹੁਣ ਆਪਾਂ ਸਟਿਚਿੰਗ ਦੇਖ ਲਓ ਵੀ ਕਿਨੀ ਰੇਟ ਹਾਈ ਨੇ ਵੀ ਇਹ ਵੀ ਕਰਨੀ ਪੈਦੀ ਹੈ।
ਹਾਂ- ਹਾਂ-
ਇਹ ਤਾਂ ਹੁਣ ਮੰਗੇਯਾਈ ਬਹੁਤ ਜ਼ਿਆਦਾ ਹੋ ਗਈ ਪਹਿਲਾਂ ਨਾਲੋਂ
ਹਾਂਜੀ-ਹਾਂਜੀ।
ਬਾਕੀ ਸ਼ਹਿਰਾਂ 'ਚ ਥੋੜ੍ਹੀ ਜਾਦਾ ਲੱਗਦੀ ਹੈ, ਪਿੰਡਾਂ 'ਚ ਚਲੋ ਸਰ ਜਾਂਦਾ। ਵੀ ਐਂ ਇੱਕ -ਦੂਜੇ ਦੀ ਚੀਜ਼ ਲੈ ਲੈਂਦੇ ਨੇ ਦੇ ਵੀ ਦਿੰਦੇ ਨੇ, ਲੈ ਵੀ ਲੈਂਦੇ ਨੇ, ਐਂ ਹੋ ਜਾਂਦਾ। ਹੁਣ ਜਿਵੇਂ ਇੱਥੇ ਕਿਸੇ ਦੇ ਦੁੱਧ ਨੀ ਹੈਗਾ, ਕਿਸੇ ਦੇ ਘਰੇ ਗੈਸਟ ਆਏ ਆ ਨਾ ਮਤਲਬ ਡੇਅਰੀ ਨੂੰ ਦੇਣੀ ਖੁੱਲੀ ਨੀ ਹੁੰਦੀ। ਸਾਡੇ ਤਾਂ ਸਵੇਰੇ- ਸ਼ਾਮ ਖੁੱਲਦੀਆਂ ਨੇ।
ਅੱਛਾ।
ਹਾਂ ਵੀ ਸਵੇਰੇ ਅਲਾ ਦੁੱਧ ਮਿਲ ਸਕਦਾ ਅੱਠ- ਨੌ ਵਜੇ ਤੱਕ ਜੇ ਕਿਸੇ ਨੇ ਲੈਣਾ ਤੇ ਸ਼ਾਮ ਨੂੰ ਪੰਜ ਵਜੇ। ਤੋਂ ਬਾਅਦ ਮਿਲ ਸਕਦਾ। ਤੇ ਜਿਵੇਂ ਹੁਣ ਕਿਸੇ ਨੂੰ ਬਾਈ ਚਾਂਸ ਪਿੰਡ ਚ' ਲੋੜ ਪੈ ਜਵੇ। ਕਈ ਵਾਰ ਕਿਸੇ ਦਾ ਦੁੱਧ ਖੱਟਾ ਮ ਖੱਟਾ ਵਗੈਰਾ ਵੀ ਹੋ ਜਾਂਦਾ। ਫਿੱ ਜਾਂ ਨਾ ਜਾਂ ਕੁਛ ਵੀ ਲਾ ਲਓ ਜੇ ਕਿਸ ਜ ਕੋ ਹੋ ਬਿ ਨਾ ਫਿਰ ਆਪਾਂ ਜੇੜੇ ਆਪਣੇ ਆਂਢੀ- ਗੁਆਂਂਢੀ ਹੁੰਦੇ ਨੇਬਰ। ਇਹਨਾਂ ਤੋਂ ਲੈ ਸਕਦੇ ਆ ਵੀ ਐਂ ਦੇ ਦਿੰਦੇ ਨੇ ਵੀ ਇਏਧਾਂ ਸਰ ਜਾਂਦੇ ਗ।
ਹਾਂ।
ਕੋਈ ਵੀ ਚੀਜ਼ ਜਿਵੇਂ ਆਪਣਾ ਕੁਛ ਵੀ ਘੱਟ-ਵੱਧ ਜਾਂਦਾ ਵੀ ਐ ਮਿਲ ਜਾਂਦੀ। ਵਧੀਆ। ਇਜ਼ੀਲੀ, ਇੱਕਾਂ
ਸ਼ਹਿਰਾਂ ਵਿੱਚ ਤੁਹਾਨੂੰ ਪਤਾ ਐ ਕੋਈ ਕਿਸੇ ਨਾਲ ਗੱਲ ਕਰਕੇ ਰਾਜੀ ਨੀ ਹੈਗਾ।
ਹਾ ਹੀ ਆ ਹੀ ਹੁੰਦਾ ਨਾ ਪਰ ਉੱਥੇ ਲੋਕ ਆਏ ਹੁੰਦਾ। ਹੀ ਵੀ ਜਿਵੇਂ ਕੋਈ ਕਿਤੋਂ ਆ ਕੇ ਰਹਿੰਦਾ ਕੋਈ ਕਿਤੋਂ ਆ ਕੇ ਰਹਿੰਦਾ ਜਿਵੇਂ ਪਿੰਡ ਚ ਆਏ ਉਹ ਵੀ ਸਾਰੇ ਆਪਦੇ ਚਾਚੇ ਤਾਏ ਦਾਦਾ- ਦਾਦੀ ਦੇ ਮਤਲਬ ਵੀ ਅੱਗੇ ਭਾਈ ਜਾਂ ਕੁੱਛ ਵੀ ਲਾ ਲੋੋ। ਵਦਰ ੋੜ੍ਹਾਹਾਰਕ ਹੁੰਦਾ ਵੀ ਜਿਵੇ ਕਿਸੇ ਦੇ ਵੀ ਖੁਸ਼ੀ ਦਾ ਪ੍ਰੋਗਰਾਮ ਹੈ ਦੁੱਖ ਦਾ ਪ੍ਰੋਗਰਾਮ ਹੈ ਮਤਲਬ ਲੱਗ ਸਾਰੇ ਇਕ ਦੂਜੇ ਦੇ ਬਹੁਤ ਪੂਰੇ ਦਿਲੋ ਜਾਂਦੇ ਨੇ ਗ ਵੀ ਐਂ ਨ ਹੈਗਾ ਵੀ ਬੱਸ ਜਾ ਆਇਆ ਜਾ ਆਇਆ ਏ ਸਾਰਾ ਕਮ ਧੰਦਾ ਸਾਰਾ ਕੁਛ ਕਰਵਾਉਦੇ ਨੇ ਇਧਰ ਤਾਂ
ਹਾਂ ਹਾਂ ਪਿੰਡ
ਇਹ ਚੀਜ਼ ਦਾ ਤਾਂ ਬਹੁਤ ਮਤਲਬ ਹਾਂ ਪਿਆਰ ਹੈਗਾ ਹੀ ਹਜੇ ਚਲੋ ਇੱਕ- ਦੂਜੇ ਦੇ ਕੰਮ ਆ ਜਾਂਦੇ ਨੇ ਮਿੰਟਾਂ ਚ' ਮਿੰਟਾਂ।
ਸਹੀ ਗਲ ਹੈ।
ਹਾਂਜੀ। ਜੇ ਮੈਨੂੰ ਕਿਸੇ ਨੂੰ ਲੋੜ ਪੈ ਜੇ ਮੈਂ ਦਿੱ ਤਾਂ ਬਹੁਤ ਚੱਲਦਾ ਹੈ ਜੀ।
ਹਾਂ- ਹਾਂ।
ਇੱਕ ਦੂਜੇ ਦਾ ਕੰਮ ਵੀ ਕਰ ਦਿੰਦਾ ਜਿਵੇਂ ਮੰਨ ਲੌ ਕੋਈ ਲੇਡੀ ਬਿਮਾਰ ਹੈ ਤੇ ਦੂਜੀ ਲੇਡੀ ਜਿਹੜੇ ਤੁਸੀ ਘਰ ਦੇ ਸਾਹਮਣੇ ਘਰ ਚ ਜੇ ਉਹਨਾਂ ਆਪਸ ਚ ਵਧੀਆ ਪਿਆਰ ਵਰਤਣ ਹੈਗਾ। ਇੱਕ ਦੂਜੇ ਦਾ ਕੰਮ ਵੀ ਕਰ ਦਿੰਦੀਆਂ ਨਹੀਂ ਆ। ਸਰ ਜਾਂਦਾ ਹੈਗਾ ਵੀ ਜਿਵੇਂ ਮੰਨ ਲਓ ਜੇ ਕਿਸੇ ਨੇ ਕਿਤੇ ਜਾਣਾ ਹੈ ਤਾਂ ਵੀ ਸਰ ਜਾਂਦਾ ਹੈਗਾ।
ਹਾਂਜੀ, ਹਾਂ।
ਤੇ ਵੀ ਵਧੀਆ ਸਰ ਸਾਰਾ ਕੰਮ ਵਧੀਆ ਸੈੱਟ ਆ ਜਾਂਦਾ। ਜਿਵੇਂ ਕੁਸੀ ਦਿ ਹੋ ਹਾਂਜੀ। ਤਾਂ ਜਿਵੇਂ ਇਹਨੂੰ ਪਤਾ ਵੀ ਇੱਕ ਮਿੰਟ ਸਾਡੇ ਇੱਥੇ ਕਰ ਲਵੇ। ਵੀ ਆਹੀਂ ਲੇਡੀਜ਼ ਇਕੱਠੀਆਂ ਹੋ ਕੇ ਬਹੁਤ ਬਹੁਤ ਟਾਈਮ ਗੱਲਾਂ ਕਰਦੀਆਂ ਨੇ ਗੀਆਂ। ਬਹੁਤ ਟਾਈਮ ਬੈਠੀਆਂ ਜਾਂਦੀਆਂ ਨੇ ਗੀਆਂ। ਹਾਂ। ਵੀ ਜਿਵੇਂ ਇਨ ਚ, ਪ ਲਿਆਈੇ। ਜਿਵੇਂ ਚਾਰ ਪੰਜ ਵਜੇ ਬੱਚੇ ਦਾ ਟਾਈਮ ਹੁੰਦਾ ਕੰਮ ਕੰਮਾਂ ਦਾ ਟਾਈਮ ਹੁੰਦਾ। ਜਾਂ ਫ ਦਾਲ ਸਬਜ਼ੀ ਦਾ ਹੁੰਦਾ ਹੈਗਾ ਫਿਰ ਉਹ ਉੱਥੇ ਬੈਠ ਕੇ ਉਹਦੀ ਤਿਆਰੀ ਕਰ ਲੈਂਦੇ ਨੇ ਦਾਲ ਸਬਜ਼ੀ ਦੀ ਸਾਰੀ।
ਅੱਛਾ।
ਨਾਲੇ ਵਧੀਆ ਗੱਲਬਾਤ ਹੋ ਜਾਂਦੀ ਹੈ ਨਾਲੇ ਚਲੋ ਵਧੀਆ ਕੰਮ ਹੋ ਜਾਂਦਾ ਹੈਗਾ। ਮਤਲਬ ਘਰੇ ਬਹਿ ਕੇ ਤਾਂ ਬੰਦਾ ਬੋਰ ਹੀ ਹੁੰਦਾ। ਹਾਂਜੀ ਹੁਣ ਘਰੇ ਬਹਿ ਕੇ ਤਾਂ ਬੋਰ ਹੀ ਹੁੰਦੇ ਹਾਂ ਆਪਾਂ ਜੇ ਦੇਖੀਏ। ਸਾਰਾ ਦਿਨ ਘਰੇ ਬਹਿ ਕੇ ਫੋਨ ਦੇਖੀ ਜਾਓ ਉਹ ਫੋਨ ਤੇ ਵੀ ਨੀ ਕੁੱਛ ਨਾ ਵੀ ਟਾਈਮ ਪਾਸ ਜਿਹਾ ਨਹੀ ਹੁੰਦਾ।
ਹਾਂ। ਫੋਨ ਦੇਖਦੇ ਰਹੋ ਜਾਂ ਟੀ ਵੀ ਦੇਖਦੇ ਰਹੋ ਬਸ ਘਰ ਬਹਿ ਕੇ ਤੇ।
ਹੁਣ ਇਹ ਵੀ ਆਪਾਂ ਥੋੜ੍ਹੇ ਟਾਈਮਾਂ ਤੋਂ ਐਂ ਜੇ ਹੋ ਜਾਂਦਾ ਵੀ ਛੱਡੋ ਫੋਨ ਵੀ ਆਪਾਂ ਜ਼ਿਆਦਾ ਸਕਰੋਲ ਨਹੀਂ ਕਰ ਸਕਦੇ।
ਹਾਂਜੀ-ਹਾਂਜੀ।
ਕ ਹੀ ਤੇ ਤੁਸੀਂ ਨੀ ਐਵੇਂ ਬੈਠਦੇ ਹੈਗੇ ਬਾਹਰ ਅੰਦਰ।
ਨਾ-ਨਾ ਇੱਥੇ ਤੇ ਰਿਵਾਜ਼ ਹੀ ਕੋਈ ਨੀ ਹੇਗਾ।
ਅੱਛਾ ਜੀ।
ਹਾਂ ਬਸ ਆਪਣੇ ਅੰਦਰ ਬੈਠੇ ਰਹੋ।
ਅੱਛਾ ਚਲੋ ਠੀਕ ਜੀ।
ਠੀਕ ਹੈ ਜੀ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 ਕੋਈ ਨੀ ਤੁਹਾਨੂੰ ਦੁਬਾਰਾ ਕਰਾਂਗੇ ਫੋਨ।
ਹਾਂਜੀ ਕੋਈ ਨੀ ਕਰ।
ਤ ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਿਆ।
ਹਾਂਜੀ ਕੋਈ ਨਹੀਂ ਕਰ ਲਿਓ ਠੀਕ ਹੈ।